ਸਤ੍ਰੀ ਅਕਾਲ ਜੀ ਹੋਰ ਕਿਵੇਂ ਵਧੀਆ ਵਧੀਆ ਤੁਸੀਂ ਸੁਣਾਓ
ਆਹੋ ਬਸ ਚੱਲੀ ਜਾਂਦੀ ਆ ਗੱਡੀ
ਚੱਲੀ ਜਾਣੀ ਚਾਹੀਦੀ ਠੀਕ ਠਾਕ
ਹਾਂ ਸਹੀ ਗੱਲ ਹੈ ਹੁ ਡੱਬੂ ਭੌਂਰ ਰਿਹਾ
ਹਾਂਜੀ ਬਸ ਜਰ ਜ ਆਜ਼ ਆਉਂਦੀ ਗਲੀ ਚੋਂ ਕੋਈ ਲੰਘੇ ਤੇ
ਉਹ ਸਾਡੇ ਦਾ ਨਹੀਂ ਕਰਦਾ
ਹੋਰ ਹੋ ਗਿਆ ਡਿਨਰ
ਡਿਨਰ ਤਾਂ ਹੋ ਗਿਆ ਯਾਰ ਅੱਜ ਨਾ ਤਬੀਅਤ ਜਿ ਡਾਊਨ ਜਿ ਹੋਈ ਪਈ ਹੈ
ਅੱਛਾ ਅੱਛਾ
ਪਹਿਲਾਂ ਪਤਾ ਨੀ ਕੀ ਹੋਇਆ ਪਿਆ ਪਤਾ ਨੀ ਗਰਮੀ ਕਰਕੇ ਜ਼ਿਆਦਾ ਜਿਵੇਂ ਨਾ ਕਾਲਜਾ ਕਾਲਜੇ ਤੋਂ ਤਾਂ ਭੁੱਖ ਨੀ ਲੱਗ ਰਹੀ ਜਿਵੇਂ ਕਾਲਜੇ ਤੋਂ ਤਾਂ ਜੀਅ ਨੀ ਕਰ ਰਿਹਾ ਖਾਣ ਨੂੰ।
ਹੂੰ
ਤੇ ਪੇਟ ਚ ਗੁੜ ਗੁੜ ਦੀ ਆਵਾਜ਼ ਆਈ ਜਾਂਦੀ ਹੈ ਵੀ ਮੈਨੂੰ ਕੁਛ ਚਾਹੀਦਾ ਖਾਣ ਨੂੰ ਉੱਤੋਂ ਮੈਨੂੰ ਇਜਾਜ਼ਤ ਨੀ ਮਿਲ ਦੀ।
ਅੱਛਾ ਐ ਮੇਰੀ ਬੇ ਮੇਰੀ ਬੇਟੀ ਨਾਲ ਵੀ ਐਵੇਂ ਹੋਰ ਰਿਹਾ। ਉਹ ਵੀ ਕਹਿੰਦੀ ਭੁੱਖ ਤੇ ਲੱਗ ਰਹੀ ਹੈ ਮੰਮੀ ਪਰ ਦਿਲ ਨੀ ਕਰ ਰਿਹਾ ਖਾਣ ਨੂੰ।
ਦਿਲ ਨੀ ਕਰ ਰਿਹਾ ਬਸ ਇਹੀ ਕੁੱਛ ਹੋਈ ਜਾਂਦਾ ਮੈਂ ਤੁਹਾਨੂੰ ਦੱਸਦੀ ਹਾਂ ਅੱਜ ਨਾ ਪਹਿਲਾਂ ਅਸੀਂ ਚਲੇ ਗਏ ਮੰਦਰ ਸਵੇਰੇ ਮੈਂ ਗਿਆ ਬੇਟੀ ਨੂੰ ਮੈਂ ਕਿਹਾ ਚੱਲ ਵੀ ਸਬਜੀ ਸੂਬਜੀ ਲੈਣੀ ਹੈ ਤੇ ਚਲੋ ਇਹ ਪਹਿਲਾ ਮੈਨੂੰ ਕਹਿੰਦੇ ਵੀ ਟੈਸਟ ਕਰਾਣੇ ਨੇ ਸਾਰੇ ਇਹਦੇ ਮੂੰਹ ਤੇ ਫੁਲੈਰੀ ਜੀ ਨਾ ਦਾਗ਼ ਦਾਗ ਜੇ ਹੋਈ ਜਾਂਦੇ ਨੇ।
ਅੱਛਾ ਅੱਛਾ
ਅਸੀਂ ਚਲੇ ਗਏ ਪਹਿਲਾਂ ਤਾਂ ਅਹ ਆਪਣਾ ਗੁਰਦੁਆਰਾ ਮਹਿਲ ਮੁਬਾਰਕ ਕਣੀ
ਅੱਛਾ ਜੀ।
ਉਹਦੇ ਵਿੱਚ ਟੈਸਟ ਹੁੰਦੇ ਨੇ ਕਹਿੰਦਾ ਗਿਆਰਾਂ ਸੌ ਰੁਪਇਆ ਟੈਸਟਾਂ ਦਾ ਮੈਂ ਕਿਹਾ ਤੂੰ ਮੈਂ ਇਹਨੂੰ ਫਿਰ ਡਾਂਟਿਆ ਉਥੇ ਮੈਂ ਕਿਹਾ ਮੇਰੀ ਗੱਲ ਸੁਣ ਤੂੰ ਗਿਆਰਾਂ ਸੌ ਰੁਪਇਆ ਟੈਸਟਾਂ ਦਾ ਕਰ ਰਿਹਾ।
ਹੂੰ
ਫੇਰ ਵੀ ਤੇ ਤੈਨੂੰ ਡਾਕਟਰ ਨੂੰ ਦਿਖਾਉਣੇ ਪੈਣਗੇ ਟੈਸਟ
ਹਾਂ ਹਾਂਜੀ ਹਾਂਜੀ।
ਤੇ ਮੈਂ ਕਿਹਾ ਜੇ ਉਹ ਲਿਖ ਕੇ ਦਊਗੀ ਤਾਂ ਕਰਾ ਲਈ ਤੂੰ ਡਾਕਟਰ ਕੋਲ ਜਾਇਆ ਜੇ ਬਹੁਤੀ ਗੱਲ ਹੈ ਦੇਖ ਪਰਚੀ ਐ ਤੂੰ ਦਵਾਈ ਲੈ ਲਾ ਉਹ ਵੀ ਨੀ ਲੈਣੀ ਡਾਕਟਰ ਕੋਲ ਜਾਇਆ ਉਹ ਵੀ ਨੀ ਜਾਣਾ ਤੇ ਬਈ ਮੈਂ ਨੇ ਮਨਾ ਕੀਤਾ ਉਹ ਮੂੰਹ ਸੁਜਾ
ਕੇ ਬਸ ਸਕੂਟਰੀ ਨਾ ਬੜੀ ਤੇਜ਼ ਚਲਾ ਕੇ ਮੈਨੂੰ ਸਬਜ਼ੀ ਮੰਡੀ ਜ਼ਰੂਰ ਲੈ ਕੇ ਜਾਓ ਕਿਉਂਕਿ ਸਬਜ਼ੀ ਹੈਨੀ ਸੀ ਕੁਛ ਕੁਛ ਵੀ ਨੀ ਪਿਆ ਟਮਾਟਰ ਇੱਕ ਵੀ ਨੀ ਸੀ ਸਬਜ਼ੀ ਮੰਡੀ ਗਏ ਉਹ ਸਾਰੀ ਮੰਡੀ ਬੰਦ ਮੈਂ ਕਿਹਾ ਕੀ ਕਹਿੰਦੇ ਪਤਾ ਨੀ ਤਿੰਨ ਚਾਰ ਜਣੇ ਉਹ ਰੇਹੜੀ ਆਪਣੀ ਬੰਦ ਕਰੀ ਜਾਂਦੇ ਸੀ ਨਾ ਅਸੀਂ ਪੁੱਛਿਆ ਨਾ ਉਹਨਾਂ ਨੇ ਅਗਲਿਆਂ ਨੇ ਦੱਸਿਆ ਅਸੀਂ ਲੰਘਗੇ ਉੱਥੋਂ ਅਸੀ ਕਿਹਾ ਚਲ ਨਾਭਾ ਗੇਟ ਤੋਂ ਲੈ ਲਾਂਗੇ। ਅਸੀਂ ਉੱਥੋਂ ਨਾਭਾ ਗੇਟ ਗਏ ਨਾਭਾ ਗੇਟ ਸਾਰਾ ਬੰਦ।
ਹਾਂ ਕਿੰਨੇ ਵਜੇ
ਸਵੇਰੇ ਤਕਰੀਬਨ ਗਿਆਰਾਂ ਕੁ ਸਾਢੇ ਦਸ ਗਿਆਰਾਂ ਵਜੇ
ਅੱਛਾ ਅੱਜ ਕੀ ਸੀ ਜੋ ਬੰਦ ਸੀ।
ਪਤਾ ਨੀ ਇਹਨਾਂ ਦੀ ਹੜਤਾਲ ਸੀ ਕੋਈ ਕਹਿੰਦਾ ਕੋਈ ਕਹਿੰਦਾ ਕੋਈ ਮਰ ਮੁਰ ਗਿਆ ਸੀ ਉਹ ਪਤਾ ਨੀ ਹੁਣ ਕੀ ਹੈ ਸਿਸਟਮ ਜਿਹਾ।
ਅੱਛਾ।
ਤੇ ਉਹ ਗੁੱਸੇੇ ਨੂੰ ਗੁੱਸਾ ਚੜਿਆ ਪਿਆ ਅਸੀਂ ਘਰੇ ਆ ਗਏ ਜ ਕੁਛ ਨੀ ਜਿਵੇਂ ਗਏ ਉਵੇਂ ਘੁੰਮ ਕੇ ਆ ਗਏ ਬੱਸ ਇਹ ਲ ਲ ਆ ਗਏ ਘੁੰਮ ਕੇ ਅੱਛਾ ਆਉਂਦਿਆਂ ਨੂੰ ਵੀ ਹੁਣ ਕੀ ਕਰਾਂ ਸਬਜ਼ੀ ਕਾਹਦੀ ਬਣਾਵ ਕੀ ਬਣਾਵਾਾਂ ਕਹਿੰਦੀ ਅੰਡਿਆ ਦੀ ਭੁਰਜੀ ਬਣਾ ਲਓ ਐਂ ਬੋਲ ਕੇ ਉੱਪਰ ਨੂੰ ਲੰਘ ਗਈ ਇਹ
ਅੱਛਾ।
ਤੇ ਮੈਂ ਕਿਹਾ ਵੀ ਅੰਡਿਆਂ ਦੀ ਭੁਰਜੀ ਤਾਂ ਬਣਾ ਲਿਆ ਹੈ। ਪਰ ਮੈਂ ਕਿਹਾ ਵੀ ਮੈਨੂੰ ਟਮਾਟਰ ਤੋਂ ਬਿਨਾਂ ਮੈਨੂੰ ਸਿਦਕ ਨਹੀਂ ਆਣਾ।
ਹੂੰ।
ਮੈਂ ਆਪਣੇ ਮਨ 'ਚ ਸੋਚਿਆ ਮੈਂ ਚਲ ਤਰੀ ਵਾਲੇ ਬਣਾ ਲੈਣੀ ਹਾਂ। ਰੋਟੀ ਖਾਂਦੀ ਜਾਊਗੀ ਆਲੂ ਅੰਡੇ ਬਣਾ ਲੈਂਦੀ ਹਾਂ ਚੱਲ ਫੇਰ। ਫਿਰ ਯਾਦ ਆਇਆ ਟਮਾਟਰ ਤਾਂ ਹੈਂਨੀ। ਨਾਲ ਵਾਲੀ ਨੂੰ ਫੋਨ ਕਰਿਆ ਉਹ ਕਹਿੰਦੀ ਦੀਦੀ ਮੈਂ ਮੰਦਿਰ ਹਾਂ ਮੈਂ ਡੇਢ ਵਜੇ ਆਊਂਗੀ। ਨਹੀ ਟਮਾਟਰ ਤੇ ਪਏ ਨੇ ਕਹਿੰਦੀ ਪਰ ਕਹਿੰਦੀ ਘਰੇ ਕੋਈ ਨੀ ਤਾਲਾ ਲੱਗਿਆ ਹੋਇਆ ਚਾਬੀ ਮੇਰੇ ਕੋਲ ਆ ਮੈਂ ਕਿਹਾ ਚੱਲ ਫੇਰ ਮੈਂ ਸਾਹਮਣੇ ਗੁਆਂਢੀ ਇੱਕ ਹੋਰ ਉਹ ਵੀ ਏਧਰ ਗਲੀ ਚੋਂ ਆ ਫੋਨ ਕਰਿਆ। ਮੈਂ ਕਿਹਾ ਭਾਬੀ ਦੁਕਾਨ ਤੇ ਵੀਰਾ ਘਰੇ ਆ ਕਹਿੰਦੀ ਨਹੀਂ ਦੁਕਾਨ ਤੇ ਹੈ ਮੈਂ ਕਿਹਾ ਨਾਲੇ ਕਹਿੰਦੇ ਬੰਦ ਹੈ ਕਹਿੰਦੀ ਨਹੀਂ ਰੇਹੜੀਆਂ ਬੰਦ ਨੇ ਹੜਤਾਲ ਉਹਨਾਂ ਦੇ। ਕਹਿੰਦੀ ਦੁਕਾਨਾਂ ਲੱਗੀਆਂ ਨੇ ਮੈਂ ਕਿਹਾ ਫੇਰ ਵੀ ਭਈਆ ਨੇ ਆਉਣਾ ਘਰੇ ਕਹਿੰਦੀ ਹਾਂ ਬਾਰਾਂ ਵਜੇ ਆਉਣਗੇ। ਮੈਂ ਕਿਹਾ ਭੈਣ ਬਣਕੇ ਮਤਲਬ ਕਹਿੰਦੀ ਤੂੰ ਟਮਾਟਰ ਇੱਥੋਂ ਲੈ ਲਾ ਮੇਰੇ ਕੋਲ
ਅੱਛਾ।
ਮੈਂ ਕਿਹਾ ਨਾ ਮੈਂ ਕਿਹਾ ਮੈਂ ਤੁਹਾਨੂੰ। ਪਤਾ ਤਾਂ ਹੈ। ਉਹਨੂੰ ਮੇਰੇ ਨੇਚਰ ਮੈਂ ਕਿਹਾ ਏਦਾਂ ਨੀ ਲੈਣੇ ਹੈਗੇ ਮੈਂ ਕਿਹਾ ਤੁਸੀਂ ਮੈਨੂੰ ਅੱਧਾ ਕਿੱਲੋ ਟਮਾਟਰ ਤੇ ਅੱਧਾ ਕਿੱਲੋ ਕਰੇਲੇ ਤੇ ਇੱਕ ਘੀਆ ਮੰਗਗਾ ਦੋ।
ਅੱਛਾ।
ਤੇ ਕਹਿੰਦੀ ਚੱਲ ਮੈਂ ਕਹਿ ਦਿੰਦੀ ਆਂ ਉਹਨੇ ਮੰਗਾਇਆ ਤਾਂ ਜਾ ਕੇ ਮੈ ਅੱਜ ਸਬਜ਼ੀ ਬਣਾਈ। ਸਾਢੇ ਕੁ ਬਾਰਾਂ ਵਜੇ ਮੇਰੇ ਕੋਲ ਟਮਾਟਰ ਪਹੁੰਚੇ। ਤਾਂ ਸਬਜ਼ੀ ਬਣਾਈ ਉਹ ਅੱਛਾ ਰੋਟੀ ਖਾਧੀ ਡੇਢ ਵਜੇ।
ਚਲੋ।
ਵੈਸੇ ਇੰਨੀ ਭੁੱਖ ਲੱਗੀ ਹੋਈ ਤੇ ਦੋ ਵਜੇ। ਢਾਈ ਕੁ ਵਜੇ ਸਾਰਾ ਕੁੱਝ ਖਾਧਾ ਪੀਤਾ ਸਭ ਨਿਕਲ ਗਿਆ ਹੈ।
ਹਾਂ ਵੋਮੀਟਿੰਗ ਹੋ ਗਈ।
ਵੋਮੀਟ ਨਾਲ ਜੋ ਮਾੜਾ ਮੋਟਾ ਸਵੇਰ ਦੀ ਚਾਹ। ਪੀਤੀ ਸੀ ਉਹ ਵੀ ਗਈ ਬਾਹਰ ਅੱਛਾ ਫੇਿਰ ਭੁੱਖੇ ਐਨੀ ਲੱਗੇ ਜੀਅ ਕਰੇ ਨਾ। ਪਾਣੀ ਪੀਣ ਨੂੰ ਵੀ ਜੀਅ ਨਾ ਕਰੇ ਵੀ। ਪਾਣੀ ਢਿੱਡ ਭੁੱਖੇ ਨਾਲ ਪਾਣੀ ਨਾ ਚੰਗਾ ਲੱਗੇ ਪੀਤਾ ਫਿਰ ਨਿੰਬੂ ਪਾਣੀ ਪੀਤਾ। ਤਾਂ ਉਹ ਵਿੱਚ ਉਹ ਬਣਾਇਆ ਹੋਇਆ ਸੀ ਗੂੰਦ ਕੁ ਤੀਰਾ ਜਾ ਇੱਕ ਚਮਚ ਉਹ। ਤੇ ਨਾ ਜੀ ਕੋਈ ਟਸ ਤੋਂ ਮਸ ਨਹੀਂ। ਜੀ ਕੱਚਾ ਕੱਚਾ ਕੱਚਾ ਕੱਚਾ ਘਬਰਾਹਟ ਮੈਂ ਤੇ ਏਸੀ ਛੱਡਿਆ ਮੈਂ ਕਿਹਾ ਦਫ਼ਾ ਹੋਵੇ ਮੈਂ ਕਿਹਾ। ਕੀ ਕਰੀਏ ਹੁਣ ਮਰਨਾ ਥੋੜ੍ਹੀ ਹੈਗਾ ਹਨਾ ਤੇ। ਫੇਰ ਕੁੱਛ ਨੀ ਖਾਧਾ ਫੇਰ ਕੋਮਲ ਕਹਿੰਦੇ ਮੈਨੂੰ ਭੁੱਖ ਲੱਗਿਆ। ਮੰਮੀ ਇਹੋ ਸੀ ਸੇਵੀਆਂ ਦਾ ਪੈਕਟ ਪਿਆ ਸੀ ਨਿੱਕਾ ਜਿਹਾ ਇੱਕ। ਉਹ ਬਣਾ ਲਿਆ ਮੈਂ ਕਿਹਾ ਚੱਲ। ਮਿੱਠੀਆਂ ਮੈਂ ਕਿਹਾ ਚੱਲ ਤੂੰ ਉਹ ਖਾ ਲਾ ਥੋੜੀਆਂ ਮੰਮੀ ਨੂੰ ਦਿੱਤੀਆਂ। ਥੋੜਿਆ ਜਿਹੀਆਂ ਉਹਨੇ ਖਾਧਿਆਂ ਕਿਉਂਕਿ ਇੱਕ ਚਮਚ ਮੈਂ ਟੇਸਟ ਦੇਖਿਆ ਕਿਉਂਕਿ ਇੱਕ ਤਾਂ ਪੈਕੇਟ ਸੀ ਸਾਰਾ।
ਹਾਂ।
ਮੈਂ ਟੇਸਟ ਦੇਖਿਆ ਬਸ ਮੈਂ ਕਿਹਾ ਚੱਲ ਉਹ ਫਿਲਹਾਲ ਟੇਸਟ ਕੀ ਦੇਖਿਆ ਉਹ ਫੇਰ ਬੋਮਟ ਆ ਗਈ।
ਅੱਛਾ।
ਹੁਣ ਇੰਨੀ ਭੁੱਖ ਲੱਗ ਰਹੀ ਸੀ ਨਾ ਜਬਰਦਸਤ ਬਹੁਤ ਜ਼ਿਆਦਾ ਮੈਂ ਕਿਹਾ ਹੁਣ ਮੈਂ ਦੋ ਰੋਟੀ। ਰੋਟੀਆਂ ਬਣਾ ਕੇ ਖਾਵਾਂ ਰੋਟੀ ਖਾਧੀ ਹੁਣ ਵੀ ਨਾ ਪੇਟ ਭਾਰੀ ਭਾਰੀ ਭਾਰੀ ਜਿਹਾ। ਹੁਣ ਵੀ ਡਰ ਜਿਹਾ ਲੱਗੀ ਜਾਂਦਾ ਪੇਟ ਭਾਰੀ ਭਾਰੀ ਹੋਇਆ।
ਲਾਈਆਂ ਪਿਆ ਨਾ।
ਹੋਰ ਗਰਮੈਸ਼ ਬਹੁਤ ਜ਼ਿਆਦਾ ਗਰਮੈਸ਼ ਹੋਈ ਪਈ ਹੈਗੀ।
ਹਾਂਜੀ ਹਾਂ ਆ ਤੇ ਹੈ।
ਕੀ ਦਾਲ ਤਰੀ।
ਸਬਜ਼ੀ ਵੀ ਕੋਈ ਜੋ ਸਬਜ਼ੀ ਪੁੱਛ ਲੋੋ ਬੱਚੇ ਕਹਿੰਦੇ ਇਹ ਨਹੀਂ ਖਾਣਾ ਉਹ ਨੀ ਖਾਣਾ। ਹੁਣ ਮੈਂ ਕੱਲ ਰਾਤੀ ਮੈਂ ਕਿਹਾ ਤੁਸੀਂ ਕਹਿੰਦੇ ਨੀ ਹੋ ਤੁਸੀਂ ਦਹੀਂ ਦੀ ਛਿੱਟ ਬਣਾਉਂਦੇ ਹੋ। ਤੇ ਮੈਂ ਕਿਹਾ- ਚੱਲ, ਮੈਂ ਵੀ ਟਰਾਈ ਕਰਨੀ ਆ।
ਹੁੰਦੀ ਛਿੱਟ ਅਲੱਗ ਹੁੰਦੀ ਹੈ ਦਹੀਂ ਤੜਕ ਕੇ ਉਹ ਅਲੱਗ ਹੁੰਦਾ ਹੈ। ਹਾਂ
ਹਾਂ, ਹਾਂ ਓ ਦਈਂ ਤੜਕਿਆ। ਉਹ ਮੇਰੇ ਬੱਚਿਆਂ ਨੇ ਕਿਸੇ ਨੇ ਮੂੰਹ ਨੀ ਲਗਾਇਆ। ਸਿਰਫ਼ ਸਰਦਾਰ ਜੀ ਨੇ ਖਾਇਆ ਤੇ ਇੱਕ ਮੈਂ ਖਾਇਆ ਥੋੜਾ ਜਿਹਾ
ਨਹੀਂ ਤੁਸ ਤੂੰ ਕਿਵੇਂ ਬਣਾਇਆ।
ਮੈਂ ਤੇ ਪਿਆਜ, ਟਮਾਟਰ ਪਾ ਕੇ
ਟਮਾਟਰ ਥੋੜ੍ਹੀ ਪਾਈ ਦਾ ਹੁੰਦਾ। ਕਿਹਨੇ ਖਾਣਾ ਸੀ। ਦਹੀਂ ਤਾਂ ਪਹਿਲਾਂ ਹੀ ਖੱਟੀ ਹੁੰਦੀ।
ਤਾਂ ਹੀ ਫੇਿਰ ਖੱਟਾ ਖੱਟਾ ਹੋ ਗਿਆ।
ਪਤਾ ਕੀ ਕਰਨਾ ਮੈਂ ਤੁਹਾਨੂੰ ਦੱਸਦੀ ਹਾਂ।
ਹਾਂ।
ਪਿਆਜ ਲੈ ਵਧੀਆ, ਇੱਕ ਪਿਆਜ ਵਧੀਆ ਜਿਹਾ ਪਾ ਲਾ ਮੋਟਾ ਵੱਡਾ ਠੀਕ ਹੈ‌। ਕਿਉਂਕਿ ਪਿਆਜ ਵਧੀਆ ਲੱਗਦਾ। ਜ਼ਿਆਦਾ ਇੱਕ ਹਰੀ, ਦੋ, ਦੋ ਕੁ ਹਰੀ ਮੈਂ ਆਪਣੇ ਟੇਸਟ ਅਨੁਸਾਰ ਦੋ ਹਰੀਆਂ ਮਿਰਚਾਂ ਪਾਓ ਉਹਨੂੰ ਤੜਕ ਲੈ, ਤੜਕਿਆ ਗਿਆ। ਨਾਲ ਫੇਿਰ ਜਿੰਨਾ ਕੁ ਦਹੀਂ ਤੜਕਣਾ। ਉਹਦੇ ਹਿਸਾਬ ਨਾਲ ਦੋ ਕੋਲੀਆਂ ਤੜਕਣੀਆਂ ਨੇ ਉਹਦੇ ਹਿਸਾਬ ਨਾਲ ਨਮਕ ਫਿਰ ਸਵਾਦ ਅਨੁਸਾਰ
ਹਾਂਜੀ। ਹਾਂ
ਲਾਲ ਮਿਰਚ ਤੇ ਹਲਦੀ। ਹਲਦੀ ਤਿੰਨ ਚੀਜ਼ਾਂ ਹੀ ਪਾਣੀਆਂ ਨੇ ਬਸ ਲੂਣ, ਮਿਰਚ ਤੇ ਹਲਦੀ ਚੌਥੀ ਚੀਜ਼ ਕੋਈ ਨੀ ਪਾਣੀ ਉਹਨੂੰ ਫੇਰ ਨਾ ਇਕ ਚ ਇੱਕ ਮਿੰਟ ਲਈ ਅ ਮਸਾਲੇ ਚ ਉਹ ਹੋ ਲੈਂਦੋ, ਮਿਕਸ ਕਰ ਲੋ। ਮਿਕਸ ਕਰ ਲੋ ਫਿਰ ਗੈਸ ਕਰਦੋ ਬੰਦ।
ਅੱਛਾ।
ਗੈਸ ਬੰਦ ਕਰਕੇ। ਇੱਕ ਅੱਧੀ ਕੋੌਲੀ, ਇੱਕ ਕੌਲੀ ਜਿੰਨੀ ਵੀ ਤਾਜ਼ੀ ਮਲਾਈ ਹੈਗੀ ਹੈ। ਉਹ ਪਾ ਦੇ
ਅੱਛਾ।
ਉਹਨੂੰ ਹਿਲਾ ਕੇ ਫੇਿਰ ਦੋ ਕਈ ਅ ਆਪਣਾ ਡੇਢ ਕੋਲੀ, ਦੋ ਕੋਲੀ ਜੋ ਵੀ ਦਹੀਂ ਹੈ। ਉਹ ਪਾ ਦੋ ਉਹਨੂੰ ਹਲਾ ਦੋ ਢੱਕਦੇ ਇੱਕ ਮਿੰਟ ਲਈ ਬ-ਬਸ ਖਾ ਲਓ। ਮਲਾਈ ਪਾਣੀ ਜ਼ਰੂਰੀ ਹੈ ਨਹੀਂ ਤਾਂ ਖੱਟੀ ਵੱਧ ਜਾਂਦੀ ਹੈ‌। ‌
ਤਾਂ ਹੀ ਮੈਂ ਤੇ ਮੈਂ ਤੇ ਗੈਸ ਚਲਾ ਕੇ ਇਹ ਇੱਕ ਉਬਾਲੀ ਦਵਾਤੀ
ਉਹਦਾ ਪਾਣੀ, ਪਾਣੀ ਗਿਆਊਗਾ।
ਪਾਣੀ ਤਾਂ ਚੱਲ ਜਿਹੜਾ ਬਣਨਾ-ਬਣਨਾ ਹੋ ਗਿਆ ਉਹ ਫ ਦਹੀਂ ਜੇ ਫੁੱਟ ਸਕੂਟਰ ਜਾ ਨਹੀਂ ਜਾਂਦਾ। ਇਹ ਨਾ ਉਵੇਂ ਹੋ ਗਿਆ ਤੇ ਖੱ ਤਾਂ ਹੋ ਗਿਆ ਕਿਉਂਕਿ ਮੈਂ ਟਮਾਟਰ ਪਾਤੇ।
ਕੁਛ ਮਲਾਈ ਵੀ ਨਾ ਪਾਈ
ਹੈਂ।
ਕੁਛ ਮਲਾਈ ਵੀ ਨਾ ਪਾਈ।
ਮਲਾਈ ਵੀ ਨਾ ਪਾਈ।
ਕੁਛ ਉਬਾਲੀ ਦੇਤੀ।
ਉਬਾਲੀ, ਮੈਂ ਤੇ ਸਬਜ਼ੀ ਵਾਂਗੂ ਤੜਕਾ ਲਾਇਆ ਲ ਲੋੋਈ ਓਹੀ ਸਾਬ ਤੇ ਉਹ ਤੇ
ਤੜਕਾ ਕੱਟ ਕੇ ਆਹ ਤੜਕਾ ਕਰਕੇ ਨਾਲ ਦੀ ਨਾਲ ਬਸ ਨੂਨ, ਮਿਰਚ, ਹਲਦੀ ਪਾ ਕੇ ਉਹਨੂੰ ਇੱਕ ਮਿੰਟ ਰੱਖ ਕੇ ਮਲਾਈ ਪਾ ਕੇ ਬੰਦ ਕਰਦੋ। ਫੇਰ ਦਹੀਂ ਪਾ ਦੋ ਉੱਤੇ ਬੰਦ ਕਰਕੇ
ਸਵਾਦ ਬਣਦੀ ਹੈ। ਮੈਂ ਵੀ ਟਰਾਈ ਕਰ ਲ ਕੁਝ ਸਬਜ਼ੀ ਸਮਝ ਨਹੀਂ ਆ ਰਹੀ। ਚੱਕ ਕੇ ਵੇਰਕਾ ਦੀ ਡੱਬੀ ਪੂਰੀ ਲੁੱਦਤੀ ਦਹੀਂ ਦੀ
ਤੁਸੀਂ ਗ਼ਲਤ ਬਣਾ ਲਈ ਨਾ--ਪੁੱਛ ਲੈਂਦੀ ਮੈਨੂੰ ਫੋਨ ਕਰ ਲੈਂਦੀ।
ਸਗੋਂ ਇਹਨਾਂ ਨੇ ਤੇ ਖਾ ਲਈ ਚਲੋ ਤੇ ਪਰ ਬਚ ਅੰਸ਼ ਨੇ ਵੀ ਨੀ ਖਾਈ ਕਹਿੰਦਾ-ਮੰਮੀ ਅੱਜ ਮੈਂ ਸੁੱਕੀ ਰੋਟੀ ਬੇਟਾ ਮੇਰਾ ਕਹਿੰਦਾ-ਅੱਜ ਮੈਂ ਕੀ ਰੋਟੀ ਲੰਗਾਈਏ ਅੰਦਰ ਮੈਨੂੰ ਪਤਾ, ਮੈਂ ਕਿਵੇਂ ਲੰਗਾਈ ਹੈ
ਹਾਏ ਹਾਏ ਇਹ ਦੱਸ। ਨਾ ਵੀ ਅਸੀਂ ਤਾਂ ਬਹੁਤ ਸ਼ੌਕ ਨਾਲ ਖਾਣੇ ਹਾਂ ਸਾਨੂੰ ਬਹੁਤ ਟੇਸਟੀ ਲੱਗਦੀ ਹੈ ਚਲ ਬਈ ਕਈ ਵਾਰ ਦਹੀਂ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ, ਹੋਵੇ ਤੇ ਮੈਂ ਤਾਂ ਬਣਾ ਲੈਣੀ ਹੁਣੀ ਹਾਂ। ਆਪਣੀ ਬੇਟੀ ਮੇਰੀ ਛੋਟੀ ਐ ਬੜੇ ਸ਼ੌਂਕ ਨਾਲ ਖਾਂਦੀ ਹੈ। ਇਹ ਤਾਂ ਬਸ ਮਿਲ ਜਾ ਦੋ ਟਾਈਮ ਤਕ ਓਹ ਹੀ ਬਸ ਮੈ ਫੇਰ ਹੁਣ ਰੋਟੀ ਖਾ ਲੂੰਗੀ।
ਕੁੜੀ ਮੇਰੀ ਨੇ ਤੇ ਰੋਟੀ ਨੀ ਖਾਈ, ਉਹ ਕਹਿੰਦੀ ਮੈਨੂੰ ਤੇ ਦੇਖ ਕੇ ਕੁੱਝ ਹੋ ਰਿਹਾ ਰਹਿਣ ਦੋ, ਮੈਂ ਨੀ ਖਾਣਾ। ਮੈਂ ਕਿਹਾ ਖਾਲ, ਉਹ ਤੇ ਚੱਲ ਕੁਦਰਤੀ ਰਾਜਮਾ ਪਏ ਸੀ ਕੋਲੀ ਇੱਕ, ਮੈਂ ਕਿਹਾ ਤੂੰ ਰਾਜਮਾ ਨਾਲ ਖਾ ਲੈ ਚਲ।
ਲੈ ਦਸ।
ਹੋਰ ਹੁਣ ਵੀ ਸਗੋਂ ਥੋੜ੍ਹਾ ਜਿਹਾ ਬਚਿਆ ਪਿਆ ਹੋਇਆ, ਹੁਣ ਦੇਖਦੀ ਹਾਂ ਉਹਨੂੰ ਕੀ ਸਿਸਟਮ ਉਹਦਾ। ਕੀ ਕਰਾਂ, ਓਹਨੂੰ ਕਿਸੀ ਨੇ ਨਹੀਂ ਖਾਣਾ ਹੁਣ ਤੇ।
ਸਹੀ ਗੱਲ ਹੈ, ਫੇਰ ਇਹ ਹੁੰਦਾ ਨਾ ਵੀ ਸੁਟ ਦੋ ਫਿਰ ਬਸ।
ਓਹੀ ਕਰਾਂਗੀ ਟਮਾਟਰ ਨੇ ਓਹ ਦੇਖਾਂਗੀ ਡੱਬੂ ਨੂੰ ਮਾੜਾ ਜਾ ਖਵਾ ਕੇ ਜੇ ਖਾਏਗਾ।
ਹਾਂ ਨਹੀਂ ਤਾਂ ਬਾਕੀ ਬਸ ਓਦਰ ਨੀ ਖੱਟੇ ਨੀ ਖਾਏਗਾ ਉਹਦੋ ਵੀ। ਵਿਚੋ ਕੱਢਿਆ ਹੋਇਆ, ਮੈਨੂੰ ਵੀਡੀਓ ਕਾਲ ਕਰ ਲੈਂਦੇ ਮੈਨੂੰ ਪੁੱਛ ਲੈਂਦੀ, ਕਿਵੇਂ ਬਣਾਈ ਦੀ ਹੈ ਮੈਂ ਦੱਸ ਦਿੰਦੀ।
ਬ ਧਿਆਨ ਆਇਆ, ਮੈਂ ਕਿਹਾ ਚੱਲ ਐਵੇਂ ਬਣਾਉਂਦੀ
ਪਹਿਲੇ ਐ ਨਾ ਸਰਪਰ ਗੰਨੀ ਹੈ, ਰਾਣੀ ਤੇਰੀ ਸਬਜ਼ੀ ਕੀ ਸੀ, ਮੇਰੀ ਸਬਜ਼ੀ ਜਿਆਦਾ ਵਧੀਆ ਬਣੀ ਹੈ ਇਹ ਨੀ ਪਤਾ।
ਉਹ ਚੋਰਸ ਸੂਹ ਮੈ ਤੇ ਲਸਣ ਵੀ ਪਾ ਤਾ
ਓਏ-ਹੋਏ।
ਲਸਣ ਮਤਲਬ ਪਹਿਲਾਂ ਪਾਇਆ, ਉਹ ਨਾ ਮੈਂ ਛਿੱਟ ਟਾਈਪ ਬਣ ਗਿਆ, ਛਿੱਟ ਟਾਈਪ।
ਤੂੰ ਛਿੱਟ ਬਨਾਤੀ ਛਿੱਟ ਚ ਤਾਂ ਦਹੀਂ ਨੀ ਨਾ ਪੈਂਦਾ, ਛਿੱਟ ਚ ਫਿਰ, ਛਿੱਟ ਚ ਤਾਂ ਮਲਾਈ ਪੈ ਜਾਂਦੀ ਹੈ, ਦੁੱਧ ਪੈ ਜਾਂਦਾ। ਉਹ ਹੋਰ ਤਰੀਕੇ ਨਾਲ ਬਣਦੀ ਹੈ, ਹਾਂ ਇਹ ਗ ਹਾਂ, ਇਹ- ਨੇ, ਨਿਊ ਰੈਸਪੀ ਚਾਲੂ ਕਿ
ਆਹ ਦਹੀਂ ਦੀ ਛਿੱਟ ਬਣਾਈ ਹੈ, ਨਿਊ ਰੈਸਪੀ। ਚਲੋ, ਮੈਂ ਕਿਹਾ ਕੋਈ, ਕਦੀ-ਕਦੀ ਟ੍ਰਾਈ ਕਰਨਾ ਚਾਹੀਦਾ।
ਹੌਲੀ-ਹੌਲੀ ਚੀਜ਼ ਆ ਜਾਂਦੀ।
ਹਾਂਜੀ, ਆਹ ਇਹ ਤੇ ਹੈ ਹੀ ਏ
ਚਲੋ, ਹੋਰ ਸਬ ਵਧੀਆ।
ਵਧੀਆ, ਵਧੀਆ ਜੀ। ਠੀਕ-ਠਾਕ ਸਾਰੇ ਚਲੋ, ਮਿਲਦੇ ਆਂ ਕੱਲ੍ਹ ਆਵਾਂਗੇ, ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਬਾਏ।
ਬਾਏ।